ਇਸਾ ਸਿੰਘ।
ਮੈਮ ਸਤਿ ਸ੍ਰੀ ਅਕਾਲ। ਹੋਰ ਕਿਵੇਂ ਹੋ?
ਵਧੀਆ। ਤੁਸੀਂ ਸੁਣਾਓ? ਠੀਕ ਹੋ ਹੋਰ। ਮੌਸਮ ਕਿਵੇਂ ਚੱਲ ਰਿਹਾ?
ਮੌਸਮ ਹਾਂਜੀ। ਗਰਮੀ ਬਹੁਤ ਆ ਤੁਹਾਡੇ ਸਾਈਡ।
ਸਾ ਉਹ ਬਹੁਤ ਗਰਮੀ ਹੈ ਲਈ ਇੱਕ ਗਰਮੀ ਹੈ ਉੱਪਰ ਲਾਈਟ ਇੰਨੀ ਅਪਸੈਟ ਕਰਦੀ ਪਈ ਹੈ। ਹੋਰ ਗਰਮੀ ਵੱਧ ਜਾਂਦੀ ਹੈ।
ਹੁਣ ਤਾਂ ਦੇਖੋ ਜ਼ਿਆਦਾ ਹੀ ਹੋ ਰਹੀ ਹੈ ਗਰਮੀ। ਅੱਜ ਤਾਂ ਵੈਸੇ ਜ਼ਿਆਦਾ ਹੀ ਲੱਗ ਰਹੀ ਸੀਗੀ। ਹਾਂਜੀ- ਹਾਂਜੀ। ਪਹਿਲਾਂ ਦੇ ਮੁਕਾਬਲੇ ਅੱਜ ਥੋੜ੍ਹੀ ਜਿਆਦਾ ਲੱਗਦੀ ਆ।
ਹਾਂ। ਕਦੇ ਪੰਤਾਲੀ ਡਿਗਰੀ ਹੋ ਜਾਂਦਾ ਟੈਂਪਰੇਚਰ ਕਦੇ ਚੁਵੀ, ਕਦੇ ਦਿਆਲੀ। ਬਹੁਤ ਜ਼ਿਆਦਾ।
ਕੁਛ ਪਤਾ ਨਹੀਂ ਚੱਲਦਾ ਹੈਗਾ ਬਾਕੀ ਕੋਈ ਪਤਾ ਨਹੀਂੀ ਹੁੰਦਾ ਕਦੋਂ ਵੀ ਮੌਸਮ ਹੋਜੇ ਖ਼ਰਾਬ।
ਬਾਰਿਸ਼ਾਂ ਆਉਣਗੀਆਂ ਤੇ ਸਹੀ। ਕਹਿ ਤੇ ਰਹੇ ਨੇ ਬਾਰਿਸ਼ਾਂ ਪੈਣੀਆਂ।
ਇਹੀ ਚੱਕਰ ਹੁੰਦਾ ਵੀ ਜਦੋਂ ਜਿਸ ਦਿਨ ਜਿਆਦਾ ਹੋਵੇ ਨਾ ਉਸ ਦਿਨ ਇਹੀ ਚਾਂਸ ਹੁੰਦੇ ਨੇ।
ਹਾਂ- ਹਾਂ।
ਨਿਲਦੇ ਜਾਂ ਆਪਣਾ ਲਗਾ ਲਓ। ਚਲੋ ਅੱਜ ਆਪਾਂ ਮੋਬਾਇਲ ਦੇ ਲਾਭ ਹਾਨੀਆਂ ਬਾਰੇ ਗੱਲ ਕਰਦੇ ਹਾਂ।
ਹਾਂਜੀ।
ਆਪਾਂ ਮੋਬਾਇਲ ਦੇ ਟੋਪਿਕ ਦੇ ਉੱਤੇ ਗੱਲ ਕਰਦੇ ਹਾਂ ਮੋਬਾਇਲ ਦੇ ਲਾਭ ਹਨ ਆ ਹਾਂਜੀ ਹਾਂਜੀ ਹੁਣ ਦੇਖੋ ਜਿਵੇਂ ਨੋਰਮਲ ਅੱਜ ਕੱਲ ਦੇਖੋ ਸਾਰਿਆਂ ਕੋਲ ਹੀ ਫੋਨ ਆ।
ਬਿਲਕੁਲ।
ਦੇਖੋ ਪਹਿਲਾਂ ਕੀ ਸੀ ਪਹਿਲਾਂ ਚਲੋ ਨਹੀਂ ਹੁੰਦੇ ਸੀ ਪਹਿਲਾਂ ਦੇ ਸਮਿਆਂ ਚ ਜਿਵੇਂ ਹੁਣ ਆਪ ਆਪਣੀ ਮੰਮੀ ਡੈਡੀ ਉਹਨਾਂ ਦੀ ਲਗਾ ਲੋੋ ਗੱਲ ਕਰਲੋ ਉਹਨਾਂ ਦੀ ਟਾਈਮ ਦੇਖੋ ਕੋਈ ਫੋਨ ਵਗੈਰਾ ਐਵੇਂ ਦਾ ਕੁਛ ਨੀ ਹੁੰਦਾ ਸੀਗਾ।
ਹੁ ਹੁ।
ਅ ਹੁਣ ਤਾਂ ਦੇਖ ਲਓ ਵੀ ਕਿੰਨੀ ਅੱਜ ਕੱਲ ਟੈਕਨੀਕਲ ਕਿੰਨੀ
ਟੈਕਨੀਕਲ ਛੋਟੇ ਬੱਚੇ ਬੱਚੇ ਕੋਲ ਫੋਨ ਏ ਬੱਚਿਆਂ ਕੋਲ ਵੀ ਫੋਨ ਉਹ ਵੀ ਗੁਜ਼ਾਰਾ ਨਹੀਂ। ਜੇ ਬੱਚੇ ਟਿਊਸ਼ਨ ਜਾਣਾ ਹੈ ਬੱਚਿਆਂ ਦਾ ਪ ਪਤਾ ਕਰਨਾ ਹੈ ਬੱਚੇ ਕੋਲ ਫ਼ੋਨ ਹੋਣਾ ਜ਼ਰੂਰੀ ਹੈ।
ਛਟੇ ਬੱ ਬੱਚਿਆਂ ਕੋਲ ਹੀ ਅਲਗ ਫੋਨ ਹੋ ਗਏ ਨੇ। ਆਪਣੀ ਵੀ ਗੱਲ ਕਰਲੋ ਆਪਣੇ ਕੋਲ ਕਿਹੜੇ ਫੋਨ ਹੁੰਦੇ ਸੀ।
ਫ਼ੋਨ ਬਿਨਾਂ ਗੁਜ਼ਾਰਾ ਨੀ।
ਹਾਂਜੀ ਹੁਣ ਤਾਂ ਦੇਖ ਲੋ ਛੋਟੇ ਬੱਚੇ ਹੀ ਲਗਾ ਲਓ ਰੋਟੀ
ਹਾਂ ਉਹ ਬ ਬੱਚਾ ਓ ਹੋ ਬਿਲਕੁਲ। ਬਈ ਇਹਦੇ ਵਿੱਚ ਹੈ ਤੇ ਬੱਚਿਆਂ ਲਈ ਤੇ ਬਹੁਤ ਨੁਕਸਾਨ ਹੀ ਹੈ। ਕਿਉਂਕਿ ਬਾਅਦ ਵਿੱਚ
ਅਹਵੀ ਚ ਗੱਲ ਕੁਛ ਐਵੇਂ ਦੀਆਂ ਗੇਮਾਂ ਚੱਲੀਆਂ ਹੋਈਆਂ ਨੇ। ਜਿਵੇਂ ਲਗਾ ਲਓ ਪੈਸੇ ਰਿਲੇਟਡ ਲਗਾ ਲਓ ਦੇਖੋ ਕਿੰਨਾ ਨੁਕਸਾਨ ਹੁੰਦਾ। ਦਾ ਜਾਂ ਲਗ ਲੂ ਇੰਸਟਾਗ੍ਰਾਮ ਤੇ ਵਾਇਰਲ ਹੋਣ ਲਈ ਦੇਖੋ ਰੀਲਾਂ ਤੇ
ਹਾਂ ਉਹੀ।
ਨਾ ਕੁੱਛ ਕਰ ਨੇ ਹੁਣ ਆਪਾਂ ਦੇਖਦੇ ਹੀ ਆ।
ਹਾਂ ਹਾਂ ਇੰਨੀਆਂ ਦਰੀਲਾਂ ਬਣਾਉਣੀਆਂ ਚਾਲੂ ਕਰ ਬੁਢੇ ਬੱਚਿਆਂ ਨੇ ਉਹ ਰੀਲਾਂ ਲਾਈਕ ਕਰੋ ਤੇ ਉਹਨਾਂ ਦਾ
ਹਾਂਜੀ- ਹਾਂਜੀ ਦੇਖੋ ਪੈਸੇ ਦੇ ਜ਼ਰੀਏ ਲੋਕ ਕਿੰਨਾ ਕੁਛ ਕਰ ਰਹੇ ਨੇ ਸਹੀ ਗ਼ਲਤ ਵੀ ਨਹੀਂ ਦੇਖ ਵੇ ਲੋਕ ਵੀ ਦੇਖੋ ਜੇ ਦੇਖ ਕੇਆ ਜਾਵੇ ਮੋਬਾਇਲ ਦੇ ਇੱਕ ਪਾਸੇ ਲਾਭ ਵੀ ਬਹੁਤ ਨੇ। ਪਰ ਇਹਦੇ ਨੁਕਸਾਨ ਵੀ ਬਹੁਤ ਨੇ ਆਪਣੇ ਲਈ। ਦੇਖੋ ਹੁਣ ਅੱਜ-ਕੱਲ ਛੋਟੇ-ਛੋਟੇ ਬੱਚੇ ਹੀ ਸਾਰਾ ਦਿਨ ਫੋਨ ਨਈ ਛ
ਸਾਰਾ ਦਿਨ ਪਤਾ ਬੱਚਿਆਂ ਦੀਆਂ ਅੱਖਾਂ ਤੇ ਕਿੰਨਾ ਜ਼ੋਰ ਪੈਂਦਾ ਏ। ਇੰਨੀ ਏਹਦੀ ਵਾਈਬ੍ਰੇਸ਼ਨ ਹੁੰਦੀ ਐ।
ਹਾਂਜੀ ਹਾਂਜੀ ਫੇਰ ਦੇਖੋ ਐਨਕਾ ਵਗੈਰਾ ਲ
ਐਨਕਾ ਬਿਲਕੁਲ ਲ-ਲਾਈਟ ਬਹੁਤ ਹੁੰਦੀ। ਹੁਮ ਹੁਮ ਆਪ ਹੀ ਅਸੀਂ ਵੱਡੇ ਹਾਂ ਕਈ ਵਾਰੀ ਫੋਨ ਨ ਕਰੋ ਏਨੀ ਮਿੰ ਲਾਈਟ ਤੇਜ਼ ਪੈਂਦੀ ਹੈ ਨਾ ਅੱਖਾਂ ਨੂੰ। ਤੇ ਬੰਦਾ ਥੋੜਾ ਜਿਹਾ ਫਟਾਫਟ ਹਾਂ
ਹਾਂਜੀ। ਹੁਣ ਦੇਖੋ ਗੇਮਾਂ ਐਵੇਂ ਦੀਆਂ ਚੱਲੀਆਂ ਹੋਈਆਂ ਸੀ ਲਗਾ ਲਓ ਸਾਰਾ ਦਿਨ ਬੱਚੇ ਖੇਡਦੇ ਰਹਿੰਦੇ ਸੀ। ਪਿੱਛੇ ਜ ਆਈਆਂ ਸੀ ਦੋ ਤਿੰਨ ਗੇਮਾਂ ਚਲੋ ਪਹਿਲਾਂ ਤਾਂ ਐਵੇਂ ਪੈਸੇ ਵਾਲੀਆਂ ਕੋਈ ਗੇਮਾਂ ਨਹੀਂ ਹੁੰਦੀਆਂ ਸੀ।
ਇੱਕ ਪਹਿਲੇ ਤੇ ਪਬਜੀ ਦਾ ਬੜਾ ਰੌਲਾ ਪਾਇਆ ਸੀ।
ਹਾਂਜੀ-ਹਾਂਜੀ। ਦੇਖਲੋ ਵੀ ਉਹਨੇ ਲੋਕਾਂ ਦਾ ਕਿੰਨਾ ਨੁਕਸਾਨ ਕੀਤਾ ਕਿੰਨਾ ਕੁਝ ਹੋਇਆ ਕਿਸੇ ਦੇ ਪੈਸੇ ਗਏ ਕਿਸੇ ਕੋਲ ਆਏ ਤਾਂ ਚਲੋ ਕਿਹਦੇ ਕੋਲ ਹੁਣੇ ਗਏ ਹੀ ਨੇ ਸਾਰਿਆਂ ਦੇ। ਕਿਉਂਕਿ ਓਹ ਗੇਮਾ ਹੀ ਇਹੋ ਜਿਹੀਆਂ ਸੀ ਬੱਚੇ ਇਨਾ ਉਹਦੇ ਵੱਲ ਐਕਟਰਤਿਵੇ ਹੋ ਗਏ ਸੀ ਵੀ ਖੁਦ ਹੀ ਪੈਸਾ ਲਾਵੇ। ਸੀਗੇ ਕਿਉਂਕਿ ਉਹ ਇਹ ਵੀ ਨਹੀਂ ਦੇਖ ਰਹੇ ਸੀਗੇ ਆਪਣੇ ਕੋਲ ਕਿੰਨੇ ਪੈਸੇ ਆ ਰੇ ਆ ਜਾਂ ਕੁਛ ਵੀ ਲਗਾ ਲੋ ਯਾ ਹੁਣ ਲਗਾ ਲੋ ਵੈਸੇ ਫੋਨ ਤੇ ਸਾਨੂੰ ਦੇਖੋ ਲਾਭ ਵੀ ਬਹੁਤ ਨੇ, ਹੁਣ ਆਪਾਂ ਦੇਖੋ ਘਰੇ ਬੈਠ ਕੇ ਕੰਮ ਕਰ ਰਹੇ ਹਾਂ, ਤੇ ਆਪ ਹੁਣ ਲੋਕਡਾਊਨ 'ਚ ਲਗਾ ਲਓ ਫੋਨ ਦਾ ਸਭ ਤੋਂ ਜ਼ਿਆਦਾ ਫਾਇਦਾ ਚੁੱਕਿਆ ਗਿਆ।
ਹਾਂ, ਬਹੁਤ ਜ਼ਿਆਦਾ। ਹੁਨ ਓਨਲਾਈਨ ਕਲਾਸਾਂ ਲੱਗਦੀਆਂ ਸੀ, ਸਕੂਲਾਂ ਦੀਆਂ ਕਲਾਸਾਂ ਓਨਲਾਈਨ ਲੱਗ ਜਾਂਦੀਆਂ ਸੀ।
ਜਾ ਲਗਾ ਲਓ ਕੁਛ ਬਣਾਣਾ ਨੀ ਆਂਦਾ ਸੀ ਤਾਂ ਆਪਣਾ ਯੂਟਿਊਬ ਤੇ ਸਾਰਾ ਕੁਛ ਦੇਖ ਕੇ ਬਣਾ ਲੈਂਦੇ ਸੀ, ਦੇਖੋ ਉਸ ਟਾਈਮ ਕਿੰਨੇ ਲੋਕਾਂ ਨੇ, ਕਿੰਨਾ ਕੁਛ ਸਿੱਖਿਆ।
ਬਹੁਤ ਕੁੱਝ ਸਿੱਖਿਆ ਉਹ ਟਾਈਮ ਤੇ, ਬਹੁਤ ਔਖੀ ਘੜੀ ਆਈ ਦੀ ਸੀ। ਤੇ ਬੰਦੇ ਸਾਰਿਆਂ ਨੇ ਕੁਛ ਨਾ ਕੁਛ ਪਾ ਲਿਆ, ਸਿੱਖ ਲੇਆ।
ਘਰੇ ਬੈਠ ਕੇ ਕਰ ਰਹੇ ਸੀ ਫੋਨਾਂ ਰਾਹੀਂ ਯਾ ਲੈ ਲੈਪਟੋਪ ਰਾਹੀਂ, ਚਲੋ ਜੋ ਕੰਮ ਫੋਨ ਰਾਹੀਂ ਹੁੰਦਾ ਸੀ ਉਹ ਫੋਨ ਰਾਹੀਂ ਕਰ ਲੈਂਦੇ ਸੀ, ਜੋ ਲੈਪਟੋਪ ਰਾਹੀਂ ਹੁੰਦਾ ਸੀ ਉਹ ਲੈਪਟੋਪ ਰਾਹੀਂ ਵੀ ਕਰ ਲੈਂਦੇ ਸੀਗੇ।
ਓਨਾ ਨੂੰ ਟਿਊਸ਼ਨ ਏ ਟਿਊਸ਼ਨ ਵੀ ਤੁਸੀਂ ਔਨਲਾਈਨ ਕਰਵਾ ਲੋ।
ਹਾਂਜੀ -ਹਾਂਜੀ, ਹੁਣ ਦੇਖੋ ਆਪਾਂ ਨੂੰ ਟਿਊਸ਼ਨ ਵੀ ਬਾਹਰ ਭੇਜਣ ਦੀ ਜ਼ਰੂਰਤ ਜਰੂਰਤ ਨਹੀਂ ਦਸਵੀਂ -ਬਾਰਵੀਂ ਦੀਆਂ ਕਲਾਸਾਂ ਵੀ ਆਪਾਂ ਨੂੰ ਯੂਟਿਊਬ ਤੇ ਬੈਚ ਮਿਲ ਰਹੀ ਏ। ਜੋ ਏਹ ਕੋਂਪੀਟੀਸ਼ਨ ਦੀ ਤਿਆਰੀ ਕਰਾਂਦੇ ਨੇ ਓਹੀ ਛੋਟੀਆਂ ਕਲਾਸਾਂ ਲਈ ਵੀ ਬੈਚ ਚਲਾ ਰਹੇ ਨੇ।
ਓਨਲਾਇਨ ਹੀ ਦੇਖੋ ਮਿਟਿੰਗ ਦਾ ਕੰਮ ਕਰਲੋ ਤੁਸੀਂ, ਸਿਲਾਈਆਂ ਦਾ।
ਹਾਂਜੀ- ਹਾਂਜੀ, ਹੁਣ ਦੇਖੋ ਸਿਲਾਈਆਂ ਦੀ ਉਹ ਗੱਲ ਕਰ ਲਓ, ਤੁਸੀਂ ਕੋਈ ਵੀ ਡਿਜ਼ਾਇਨ ਪਾਣਾ ਆਪਾਂ ਨੇ ਯੂਟਿਊਬ ਤੇ ਆਪਾਂ ਜਦੋਂ ਮਰਜ਼ੀ ਕੱਢ ਕੇ ਦੇਖ ਸਕਦੇ ਹਾਂ, ਤੇ ਦੇਖੋ ਯੂਟਿਊਬ ਤੇ ਆਪਾਂ ਨੂੰ ਕੱਲੀ- ਕੱਲੀ ਚੀਜ਼ ਸਮਝਾਈ ਵੀ ਜਾਂਦੀ ਐ। ਏਪਾਂ ਨੇ ਲਗਾ ਲੋ, ਯਾ ਸਿਲਾਈ -ਕਢਾਈ ਦਾਈ ਕਰਨਾ ਸੂਟ ਕੱਟਣ ਆਪਾਂ ਨੇ। ਆਪਾਂ ਨੂੰ ਬਿਲਕੁਲ ਨੀ ਆਂਦਾ ਤਾਂ, ਉੱਥੋਂ ਆਪਾਂ ਸਿੱਖ ਸਕਦੇ ਆਂ।
ਹੂੰ।
ਹੁਣ ਇਵੇਂ ਕਈ ਲੇਡੀਜ਼ ਹੁੰਦੀਆਂ ਨੇ, ਚਲੋ ਬਾਹਰ ਨੀ ਜਾ ਸਕਦੀਆਂ। ਤਾਂ ਓਹ ਘਰੇ ਬੈਠ ਕੇ ਦੇਖੋ ਫੋਨ ਤੋਂ ਕੰਮ ਕਰ ਸਕਦੀਆਂ ਨੇਂ।
ਹਾਂ।
ਹਾਂਜੀ, ਹੁਣ ਜਿਵੇਂ ਆਪਾਂ ਹੀ ਲਗਾ ਲਓ ਆਪਾਂ ਨੂੰ ਚਲੋ ਕੰਮ ਮਿਲਿਆ ਹੋਇਆ, ਆਪਾਂ ਘਰੇ ਬੈਠ ਕੇ ਕਮਾ ਰਹੇ ਆਂ, ਇਹ ਸਭ ਤੋਂ ਵਧੀਆਂ ਤਰੀਕਾ। ਉਹ ਆਪਣੇ ਹੱਥ ਆਗੇ ਆਪਾਂ ਨੇ ਫੋਨ ਨੂੰ ਕਿਸ ਤਰੀਕੇ ਨਾਲ ਵਰਤ
ਇਸ ਤਰੀ ਬੱਚੇ ਹੁਣ ਬੱਚਿਆਂ ਨੂੰ ਕੌਣ ਵੇਖੇ ਬੱਚੇ ਕੀ ਵੇਖ ਰਹੇ ਨੇ ਕੀ ਨਹੀਂ ਵੇਖ ਰਹੇ ਬੱਚੇ ਤੇ ਛੋ ਬੱਚਿਆਂ ਦਾ ਬੱਚਿਆਂ ਵਾਲਾ ਦਿਮਾਗ ਉਹਨਾਂ ਨੂੰ ਤੇ ਅਜੇ ਗ਼ਲਤ ਠੀਕ ਹੋ ਕੁਛ ਨੀ ਪਤਾ ਵੱਡੇ ਬੰਦੇ ਨੂੰ ਤਾਂ ਫਿਰ ਪਤਾ ਹੈ ਉਹ ਮਤਲਬ। ਕਰ ਦਿੰਦਾ ਪਰ ਇਸ ਕਰਕੇ ਉਹਨਾਂ ਬੱਚਿਆਂ ਵਾਸਤੇ ਹਾਨੀਆਂ ਵ ਹੁਣ ਜਿਹੜੇ ਸਮਝਦਾਰ ਉਹਨਾਂ ਲਈ ਵਿਲਾਾਹ ਵੀ ਬਣੇੇ ਨੇ ਉਹ ਕਹਿੰਦੇ ਫਟਾਫਟ ਜੋ ਕਰਨਾ
ਹਾਂਜੀ, ਹਾਂਜੀ ਹੁਣ ਫੋਨ ਤੋਂ ਹੀ ਦੇਖੋ ਪਹਿਲਾਂ ਕੀ ਸੀ ਆਪਾਂ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੇ ਸੀ ਹੁਣ ਜਿਵੇਂ ਆਪਣੇ ਕੋਈ ਰਿਲੇਟ ਚ ਵਿਦੇਸ਼ ਗਿਆ ਜਾਂ ਆਪਣੇ ਘਰ ਦਾ ਮੈਂਬਰ ਹੁਣ ਤਾਂ ਆਪਾਂ ਚਲੋ ਰੋਜ਼ ਉਹਨੂੰ ਵੀਡੀਓ ਕਾੱਲ ਤੇ ਵੀ ਦੇਖ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ, ਪਹਿਲਾਂ ਐਵੇਂ
ਦੇਸਾਂ -ਵਦੇਸਾਂ ਵਿੱਚ ਬੱਚੇ ਬੈਠੇ ਹੋਣ ਉਹਨਾਂ ਨੂੰ ਵੇਖ ਲਈਦਾ ਗੱਲਬਾਤ ਕਰ ਲਈ ਦੀ ਏ। ਤਾ ਆਮਣੇ- ਸਾਹਮਣੇ ਹੋ ਜਾਇਦਾ ਏ।
ਹੁਣ ਏਹੀ ਤਾਂ ਹੈਗਾ ਕਿ ਫੋਨ ਦੇ ਦੇਖੋ ਆਪਾਂ ਨੂੰ ਲਾਭ ਵੀ ਕਿੰਨੇ ਨੇ। ਦੇਖੋ ਹੁਣ ਜਿਹੜਾ ਵੀ ਦੇਸ਼ 'ਚ ਗਿਆ ਓਹ ਤਾਂ ਆਪਾਂ ਨੂੰ ਪਤਾ ਕਿ ਅਗਲਾ ਜਦੋਂ ਤੱਕ ਯਾਰ ਨਹੀਂ ਹੁੰਦਾ ਉਦੋਂ ਤੱਕ ਨਹੀਂ ਆ ਸਕਦਾ, ਪਰ ਉਹ ਚਲੋ ਕੁਛ ਤ ਕੰਟਰੀਆਂ ਐਵੇਂ ਦੀਆਂ ਹੁੰਦੀਆਂ ਨੇ ਦੇਖੋ ਅੱਠ, ਦਸ, ਪੰਦਰਾਂ ਸਾਲਾਂ ਬਾਅਦ ਅਗਲਾ ਪੀ -ਆਰ ਹੁੰਦਾ, ਫੇਰ ਆਪਣੇ ਦੇਸ਼ ਆਸ
ਹਾਂ, ਓਹੀ ਹੈ ਨਾ।
ਚਲੋ ਵੀਡੀਓ ਕੋਲ ਕੁਛ ਵੀ ਨਾ ਹੁੰਦੀ ਹੁੰਦੀ ਫੇਰ ਦੇਖੋ ਕਿੰਨਾ ਓ ਸੀ ਕੋਈ ਖ਼ਬਰੇ ਨੀ ਰਹਿੰਦੀ ਫੇਰ ਤਾਂ ਕਿਸੇ ਨੂੰ ਇੱਕ ਦੂਜੇ ਬਾਰੇ। ਹਾਂਜੀ- ਹਾਂਜੀ ਉਹ ਪੰਦਰਾਂ ਸਾਲਾਂ 'ਚ ਦੇਖੋ ਕੁਛ ਵੀ ਹੋ ਸਕਦਾ ਕਿਸੇ ਨਾਲ ਵੀ। ਪਰ ਦੇਖੋ ਫੋਨ ਦਾ ਇੱਕ ਵਧੀਆ ਤਰੀ ਹੋ ਗਿਆ ਕਿ ਚਲੋ ਵੀਡੀਓ ਕਾਲਾਂ ਹੋ ਗੀਆਂ ਵੋਇਸ ਕੋਾਲਾਂ ਹੋ ਗਿਆ
ਹਮ।
ਸਾਰਾ ਕੁਛ ਹੀ ਲਗਾਾਲੋ ਹੁਣ ਜਿਵੇਂ ਸਿਲੰਡਰਾਂ ਦਾ ਕੰਮ ਸੀਗਾ ਸਿਲੰਡਰ ਬੁੱਕ ਕਰਾਉਣੇ ਆਪਾਂ ਫੋਨ ਤੋਂ ਕਰਾ ਸਕਦੇ ਸੀ।
ਹਾਂ ਉਹ ਵੀ ਔਨ ਔਨਲਾਈਨ ਕਰਵਾ ਤੁਸੀਂ ਮੰਬਾਈਲ ਲ
ਉਹੀ ਆ ਵੀ ਦੇਖੋ ਇਹਦੇ ਆਪਾਂ ਨੂੰ ਲਾਭ ਤਾਂ ਬਹੁਤ ਨੇ ਅਗਰਾਂ ਆਪਾਂ ਇਹਨੂੰ ਸਹੀ ਤਰੀਕੇ ਨਾਲ ਵਰਤਾਂਗੇ ਹੁਣ ਜਿਵੇਂ ਸਟੂਡੈਂਟ ਦੀਆਂ ਕਲਾਸਾਂ ਹੀ ਸੀ ਜਦੋਂ ਲੋਕਡਾਊਨ ਲੱਗਿਆ ਤਾਂ ਔਨਲਾਈਨ ਚਲੋ ਪੜ੍ਹਾਈ ਚੱਲ ਰਹੀ ਸੀ।
ਚੱਲ ਰਹੀ ਸੀ ਟੀਚਰ ਵੀ ਪੂਰਾ ਟਾਈਮ ਦੇ ਰਹੇ ਸਨ। ਟੀਚਰ ਵੀ ਆਪਣਾ ਮਤਲਬ ਹਾਂ ਪੂਰੇ ਬੱਚੇ ਪ੍ਰੋਫੈਸ਼ਨਲ ਤਿਆਰ ਹੋ ਕੇ। ਇੱਕ ਜਿਂ ਕਲਾਸਰੂਮ ਚ ਬੈਠਣਾ ਉਵੇਂ ਬੈਠਦੇ ਸਨ।
ਕਈ ਆ ਇਹ ਹੁੰਦੇ ਨੇ ਆਪਣਾ ਚਿੱਤਰ ਬਣਾਉਂਦੇ ਨੇ ਲਗਾ ਲਓ ਫੋਟੋ ਵਗੈਰਾ। ਬਣਾਉਂਦੇ ਨੇ ਹੁਣ ਉਹਨਾਂ ਨੇ ਆਪਣੇ ਚੈਨਲ ਬਣਾਏ ਹੋਏ ਨੇ ਦੇਖੋ ਏਦਾਂ ਦਾ ਕਿਸੇ ਨੂੰ ਨੀ ਪਤਾ ਲੱਗਦਾ ਇਹਨੂੰ ਕੀ ਕੰਮ ਆਦਾ ਹਾਂ ਹਰ ਕੋਈ ਕਿਸੇ ਕੋਲ ਇੰਨਾ ਪੈਸਾ ਨਹੀਂੀ ਹੁੰਦਾ ਕਿ ਕੋਈ ਆਪਣੀ ਸ਼ੋਪ ਖੋਲੇ ਕੋਈ। ਆਪਣਾ ਬਿਜ਼ਨਸ ਚਲਾ ਲਏ। ਪਰ ਫੋਨ ਦਾ ਇੱਕ ਵਧੀਆ ਤਰੀਕਾ ਇਹ ਵੀ ਆ ਚਲੋ ਉਹਨ ਇੱਕ ਦੋ ਚਿੱਤਰ ਬਣਾਈ ਲਗਾ ਲੋ। ਉਹਹਨੇ ਆਪਣਾ ਪਾਈ ਰੀਲ ਵਾਇਰਲ ਹੋ ਕੇ ਚਲੋ ਅੱਗੇ ਅੱਗੇ ਕੋਂਟੈਕਟ ਹੋਈ ਜਾਂਦਾ ਫਿਰ।
ਹਾਂਜੀ।
ਫੇਿਰ ਅਗਲੇ ਨੂੰ ਕੋਈ ਸ਼ੋਪ ਖੋਲਣ ਦੀ ਜ਼ਰੂਰਤ ਨਹੀਂ। ਅਗਲਾ ਘਰ ਬੈਠ ਕੇ ਹੀ ਇਹੋ ਜਿਹਾ ਕੰਮ ਕਰ ਸਕਦਾ।
ਬਿਲਕੁਲ।
ਕਿਉਂਕਿ ਤੁਹਾਨੂੰ ਤਾਂ ਪਤਾ ਹੀ ਅੱਜ ਕੱਲ ਜੋ ਟਰੈਂਡਿੰਗ ਚ ਚੱਲ ਰਿਹਾ ਹਰ ਇੱਕ ਹੀ ਉਹੋ ਜਿਹੀ ਚੀਜ਼ ਖਰੀਦੀ। ਣ ਦੀ ਕੋਸ਼ਿਸ਼ ਕਰਦਾ।
ਹਾਂਜੀ।
ਕੁਛ ਵੀ ਹੋਵੇ ਹੁਣ ਲਗਾ ਲਓ ਆਪਾਂ ਔਨਲਾਈਨ ਦੇਖਦੇ ਹਾਂ ਸੂਟਾਂ ਦੀਆਂ ਵੀਡੀਓ ਹੁੰਦੀਆਂ ਨੇ। ਹੁਣ ਕਈ ਚ ਉਹੀ ਨੇ ਲਗਾ ਲੋ ਸ਼ੋਪ ਵਾਲੇ। ਉਹਨਾਂ ਨੇ ਦੇਖੋ ਚੈਨਲ ਹੀ ਬਣਾਏ ਹੋਏ ਨੇ ਉੱਥੇ ਪਾ ਦਿੰਦੇ ਨੇ ਉਹ।
ਹਾਂ ਹਾਂ।
ਅੱਜ ਕੱਲ੍ਹ ਜ਼ਿਆਦਾ ਇਹੀ ਚੱਲਿਆ ਹੋਇਆ ਕਿਉਂਕਿ ਸਾਡੇ ਇੱਧਰ ਅਸੀਂ ਦੇਖਿਆ ਨਾ ਦੋ ਤਿੰਨ ਸ਼ੋਪ ਐਵੇਂ ਨੇ ਉਹ ਦੇਖੋ ਯੂਟਿਊਬ ਤੇ ਪਾ ਲਿੰਦੇ ਨੇ ਕਿ ਇੱਕ ਸੂਟ ਜੋ ਵੀ ਨਵਾਂ ਰੇਟ ਦੱਸ ਕੇ। ਦੇਖੋ ਆਪਾਂ ਔਡਰ ਵੀ ਕਰ ਸਕਦੇ ਹਾਂ ਸੇਮ ਉਹੀ ਚੀਜ਼ ਨ ਲਦੀਆ ਸ਼ੋਪ ਵਾਲਿਆਂ ਕੋਲ ਤਾਂ ਜਿਹੜੇ ਪਾਣ ਪਰ ਚਲੋ ਜਿਹੜੇ ਔਨਲਾਈਨ ਹੁੰਦਾ ਉਹ ਜੋ ਥੋੜਾ ਪਰ ਲੈ ਸਕਦੇ ਹਾਂ ਕਿ ਹਾਂ ਚਲੋ ਉਵੇਂ ਦੀ ਚੀਜ਼ ਨਹੀਂ ਆਉਂਦੀ। ਪਰ ਮੋਸਲੀ ਤਾਂ ਹਾਂਜੀ ਹਾਂਜੀ ਪਰ ਮੋਸਲੀ ਅੱਜ। ਗੱਲ ਇਹੀ ਆ ਵੀ ਉਹੀ ਚੀਜ਼ ਮਿਲ
ਹਾਂ।
ਹਾਂਜੀ ਹਾਂਜੀ ਐਵੇਂ ਤਾਂ ਨਹੀਂ ਹੁੰਦਾ ਵੀ ਉਹ ਚੀਜ਼ ਆਪਾਂ ਨੂੰ ਨਾ ਮਿਲੇ। ਇਹੀ ਹੁਣ ਦੇਖਲੋ ਆਪਣੇ ਡੈਡੀ ਹੁਣੇ ਹੀ ਲਗਾ ਲੋ। ਚਲੋ ਅੱਜ ਕੱਲ੍ਹ ਐਲ ਸ਼ੇਰੀਆਂ ਲੋਕ ਘੱਟੇ ਚਲਾਉਂਦੇ ਨੇ।
ਹਾਂਜੀ।
ਹਾਂਜੀ।
ਪੈਸੇ ਵੀ ਦੇਖੋ ਜਮਾ ਕਰਵਾਉਦੇ ਹੋਣ ਉਹ ਵੀ ਜੀ ਚਲੋ ਫੋਨ ਨਾਲ ਗਏ ਪੈਸੇ।
ਅੱਜ ਕਲ ਤਾਂ ਦੇਖੋ ਫੋਨ ਤੇ ਹੀ ਸਾਰਾ ਕੁਛ। ਹਾਂਜੀ। ਫੋਨ ਤੇ ਹੀ ਦੇਖੋ ਆਪਾਂ ਬਿੱਲ ਵਗੈਰਾ ਭਰਦੇ ਹਾਂ। ਤੇ ਕੋਈ ਆਪਾਂ ਨੇ ਬਿੱਲ ਭਰਨਾ। ਕਿਸੇ ਚੀਜ਼ ਦਾ ਲਗਾ ਲੋ ਕੁੱਛ ਵੀ ਕਰਾਉਣਾ ਆਪਾਂ ਫੋਨ ਤੋਂ ਆਰਾਮ ਨਾਲ
ਫੋਨ ਰਹੇ ਬਿਲਕੁਲ ਜੀ ਬਿਲਕੁਲ ਜੀ ਕੋਈ ਆ ਕੇ ਤੇ ਹੁਣ ਜਮਾਟੋ ਵਾਲਿਆਂ ਨੂੰ ਵੀ ਬੁਲਾਉਣਾ। ਖਾਣਾ ਮੰਗਵਾਉਣਾ ਚੱਲ ਜੀ ਪੈਸੇ ਦਿੱਤੇ ਆਪਣਾ ਇਹ ਸਾਰਾ ਕੰਮ ਮੋਬਾਇਲਾਂ ਦਾ ਹੀ ਹੈ ਹਮ।
ਹੁਣ ਜਿਵੇਂ ਕੋਈ ਰਿਸ਼ਤੇਦਾਰ ਨੇ ਨਾ ਆਪਾਂ ਵੀਹ ਅੱਧਾ ਘੰਟਾ ਪਹਿਲਾਂ ਵੀ ਔਡਰ ਕਰ ਗਿਆ ਆ ਉਹਦੀ ਚੀਜ਼ ਆਪਣੇ ਘਰੇ ਪਹੁੰਚ ਜਾਂਦੀ ਆ
ਮੈਨੂੰ ਬੜਾ ਹੀ ਅੱਛਾ ਲੱਗਾ ਤੁਹਾਡੇ ਟੋਪਿਕ ਤੇ ਤੁਹਾਡੀ
ਵੈਸੇ ਤਾਂ ਆਪਾਂ ਪੰਦਰਾਂ ਮਿੰਟ ਕਰ ਸਕਦੇ ਹਾਂ ਕੋਲ ਐਵੇਂ ਕੋਈ ਇਸ਼ੂ ਨਹੀਂ ਉਹ ਤਾਂ ਨਾ ਜਿੰਨੇ ਮਰਜ਼ੀ ਜੀ ਕਰੋ ਕਿਉਂਕਿ ਮੈਂ ਵੀ ਹੁਣ ਡਿਟੇਲ ਦੇਖ ਰਹੀ ਸੀ ਆਪਾਂ ਨੂੰ ਪੇਮੈਂਟ ਉਹਦੇ ਹਿਸਾਬ ਨਾਲ ਹੀ ਆਉਂਦੀ ਆ ਜੇ ਜੇ ਆਪਣੇ ਸੈ ਕਿਣ ਜਿਆਦਾ ਹੋਣਗੇ ਹਾਂਜੀ ਵੈਸੇ ਤਾਂ ਇਹਨਾਂ ਨੇ ਆਪਾਂ ਨੂੰ ਸੌ ਬੋਲਿਆ ਨਾ ਇੱਕ ਕੋਲ ਦਾ
ਹਾਂਜੀ।
ਹਾਂਜੀ ਹਾਂਜੀ ਇਸ ਕਰਕੇ
ਹਮ
ਵੀ ਚਲੋ ਜਿੰਨੀ ਆਪਾਂ ਕਰ ਸਕਦੇ ਹਾਂ। ਵੀ ਉਹ ਨੀ ਕਰ ਲ ਤਾਂ ਵਧੀਆ ਚਲੋ।
ਠੀਕ
ਵੀ ਉਹਦੇ ਹਿਸਾਬ ਨਾਲ ਮਿਲ ਜਾਂਦੇ ਨੇ ਫੇਰ ਨਾਲ ਇਹਦੇ ਨਾਲ ਚਲੋ ਆਪਣਾ ਟਾਈਮ ਉਹ ਆ ਵੀ। ਛੇਤੀ ਛੇਤੀ ਕੋਈ ਕੰਟੈਕਟ ਵੀ ਨਹੀਂ ਹੁੰਦਾ ਆਪਣਾ ਕਿਸੇ ਨਾਲ।
ਹੋਰ ਇਹ ਤੇ ਹੈ ਹੀ ਹੈ।
ਹਾਂਜੀ ਹਾਂਜੀ ਹੋਰ ਤੁਸੀਂ ਕੀ ਕਰਦੇ ਹੋ ਵੈਸੇ
ਮੈਂ ਬਸ ਹਾਊਸ ਵਾਈਫ ਸੀ ਹਾਂ। ਕਰਦੇ ਕੰਮ ਕੀਤੇ ਆਪਣਾ। ਖਾਣਾ ਵਣਾ ਬਣਾਇਆ ਆਪਣੇ। ਘਰ ਸੰਭਾਲਿਆ ਇਹੀ ਕੁਝ ਕਰਦੀ ਹਾਂ।
ਹਾਂਜੀ-ਹਾਂਜੀ, ਇਹੀ ਕੁੱਛ ਹੁੰਦਾ ਵਿਆਹ ਤੋਂ ਬਾਅਦ ਤਾਂ ਦੇਖੋ, ਚਲੋ ਜਿਹੜੇ ਜੋਬ ਕਰਦੇ ਨੇ, ਉਹ-ਉਹ ਤਾਂ ਚਲੋ ਵਧੀਆ ਉਹਨਾਂ ਨੂੰ ਵੀ ਕੰਮ ਤਾਂ ਦੇਖੋ ਕਰਨਾ ਹੀ ਪੈਂਦਾ।
ਹਾਂਜੀ-ਹਾਂਜੀ, ਹੋਰ ਚਲੋ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ। ਓਕੇ, ਬਾਏ।
ਹਾਂ